ਹੈਲੋ।
ਹੈਲੋ,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
ਹੋਰ ਕਿਵੇਂ ਠੀਕ-ਠਾਕ ਜੀ।
ਹਾਂਜੀ। ਹਾਂ ਵਧੀਆ ਠੀਕ-ਠਾਕ ਜੀ ਤੁਸੀਂ ਦੱਸੋ ਜੀ।
ਹਾਂਜੀ। ਹਾਂਜੀ। ਵਧੀਆ ਕੀ
ਸਾਰੇ ਘਰ ਪਰਿਵਾਰ ਠੀਕ ਨੇ ਜੀ ਸਾਰੇ ਵਧੀਆ।
ਹਾਂਜੀ। ਜਮਾ ਠੀਕ ਨੇ ਜੀ।
ਚਲੋ ਵਧੀਆ ਜੀ।
ਹਾਂਜੀ ਹੋਰ ਤੁਸੀਂ ਦੱਸੋ ਜੀ
ਹਾਂਜੀ। ਠੀਕ ਠਾਕ ਵਧੀਆ।
ਅੱਛਾ ਜੀ।
ਆਪਾਂ ਕਰਦੇ ਹਾ ਜੀ ਯਾਤਰਾ ਬਾਰੇ ਗੱਲ ਆ
ਹਾਂਜੀ।
ਤੇ ਤੁਸੀਂ ਯਾਤਰਾ ਜੂਤਰਾ ਕਿਤੇ ਗਏ ਹੋ ਜੀ
ਹਾਂਜੀ। ਅਸੀਂ ਤਾਂ ਬਸ ਅੰਬਰਸਰ ਗਏ ਸੀਗੇ ਜੀ।
ਅੱਛਾ ਜੀ।
ਹਾਂਜੀ।
ਦੀ ਗੱਡੀ ਚ ਗਏ ਤੇ ਜੀ ਕਿਵੇਂ ਗਏ ਤੇ।
ਨਾ ਬੱਸ ਤੇ ਗਏ ਸੀ ਜੀ ਆਪਣੀ ਬੱਸ ਗਈ ਸੀ।
ਅੱਛਾ ਜੀ। ਫੇਰ ਕਹਿ ਦਿਨ ਲਾ ਕੇ ਆਏ ਜੀ।
ਅਸੀਂ ਦੋ ਦਿਨ ਲਾ ਕੇ ਜੀ।
ਅੱਛਾ ਜੀ। ਫਿਰ ਸਾਰਾ ਘੁੰਮਿਆ ਸਾਰਾ ਦੇਖਿਆ।
ਹਾਂਜੀ।
ਵਧੀਆ ਮੱਥੇ ਟੇਕੇ ਜੀ ਫਿਰ ਉਦੋਂ।
ਹਾਂਜੀ, ਹਾਂਜੀ। ਵਧੀਆ ਜੀ।
ਤੇ ਉੱਥੇ ਭੀੜ ਤਾਂ ਖਾਸੀ ਹੁੰਦੀ ਹੈ ਜੀ ਫੇਰ ਤੁਹਾਡਾ ਕੈ ਘੰਟਿਆਂ ਚ ਮੱਥਾ ਟੇਕਿਆ।
ਹਾਂਜੀ ਭੀੜ ਵਾਵਾ ਹੁੰਦੀ ਆ ਤਿੰਨ ਘੰਟੇ ਤਾਂ ਮੈਨੂੰ ਲੱਗ ਜਾਂਦੇ ਆ ਜੀ।
ਹਾਂਜੀ ਸਵੇਰੇ ਕੈ ਵਜੇ ਲੈਣ ਚ ਲੱਗੇ ਸੀ ਤੁਸੀਂ
ਅਸੀਂ ਸਵੇਰੇ ਚਾਰ ਵਜੇ ਲੱਗੇ ਸੀ ਜੀ।
ਅੱਛਾ ਜੀ। ਚਲੋ ਵਧੀਆ ਗੱਲ ਹੈ ਜੀ।
ਹਾਂਜੀ ਤੁਸੀਂ। ਘੁੰਮੇ ਜੀ ਕਿਤੇ।
ਹਾਂਜੀ ਹਾਂ ਆਪਾਂ ਤਾਂ ਜਾਂਦੇ ਹੀ ਰਹਿੰਦੇ ਆ ਜੀ। ਕੱਢੇ ਲੈ ਨੇ। ਟਾਈਮ ਆ।
ਅੱਛਾ ਜੀ। ਹੋਰ ਕਿੱਥੇ ਕਿੱਥੇ ਜਾਏ ਆ ਜੀ।
ਅਸੀਂ ਹੁਣ ਜਾ ਕੇ ਆਏ ਆ ਜੀ ਪਟਨਾ ਸਾਹਿਬ।
ਅੱਛਾ ਜੀ। ਹੋਰ ਵਧੀਆ ਦਰਸ਼ਨ ਹੋ ਗਏ ਜੀ।
ਵਧੀਆ ਜੀ।
ਤੇ ਕਾਫ਼ੀ
ਟ੍ਰੇਨ ਚ ਗਏ ਤੇ ਜੀ।
ਅੱਛਾ ਜੀ।
ਸਾਨੂੰ ਦੋ ਰਾਤਾਂ ਅਤੇ ਇੱਕ ਦਿਨ ਲੱਗ ਗਿਆ ਤੀ ਜੀ।
ਅ ਅੱਛਾ ਜੀ
ਫੇਰ ਕਾਫੀ ਗੁਰਦੁਆਰੇ ਦੇਖੇ ਜੀ?
ਹਾਂਜੀ ਹਾਂ, ਗੁਰਦੁਆਰੇ ਵਾਧੂ ਉੱਥੇ
ਅੱਛਾ ਜੀ
ਹਾਂਜੀ ਇੱਥੇ ਬੱਸਾਂ ਲੈਣ ਆਉਂਦੀਆਂ ਨੇ।
ਅੱਛਾ ਜੀ
ਆਪਾਂ ਨੂੰ ਉਤਾਰਦੀ ਹੈ।
ਅੱਛਾ ਜੀ-ਅੱਛਾ ਜੀ
ਹਾਂਜੀ ਜਾਣਾ ਚਾਹੀਦਾ ਜੀ ਜਾਂਦੇ ਜਾ ਕੇ ਆਪਾਂ ਨੂੰ ਜਿਹੜਾ ਆਪਾਂ ਘਰੋਂ ਜਾਣੇ ਆ ਤਾਂ ਪਤਾ ਲੱਗਦਾ, ਕਿਉਂ ਜਦੋਂ ਆਪਾਂ ਜਾਂਦੇ ਨਹੀਂ ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਭੀ ਕਿਹੋ ਜਹਾ ਮਾਹੌਲ ਐ। ਕਿਹੋ ਜਿਹਾ ਗੁਰੂ ਘਰ ਹੈ। ਕਿਵੇਂ ਜਾਵਾਂਗੇ ਪਹਿਲਾਂ ਆਪਾਂ ਨੂੰ ਸੋਚ ਵਿੱਚ ਲੱਗੀ ਰਹਿੰਦੀ ਹੈ।
ਹਾਂਜੀ ਹਾਂਜੀ
ਸਾਨੂੰ ਕੋਈ ਵੀ ਦਿੱਕਤ ਨੀ ਆਈ ਜੀ।
ਅੱਛਾ ਜੀ।
ਹਾਂਜੀ ਉਹਦੀ ਬੱਸ ਲੱਗੀ ਖੜੀ ਸੀ। ਉਹਨੇ ਉਹਦੀ ਗੁਰੂ ਕਰ ਲਏ ਗਏ। ਕਾਮਰੇ ਦੇ ਤੇ ਸਾਨੂੰ
ਅੱਛਾ ਜੀ ਫੇਰ ਉਹ ਬੱਸਾਂ ਕਰਾਏ ਤੇ ਆਉਂਦੀਆਂ ਨੇ?
ਨਾ ਜੀ ਨਾ
ਅੱਛਾ ਫ੍ਰੀ, ਅੱਛਾ ਫ੍ਰਰੀ ਲੈ ਕੇ ਜਾਂਦੇਆਂ ਨੇ। ਠੀਕ
ਉਹ ਛੱਡ ਕੇ ਵੀ ਜਾਂਦੀਆਂ ਨੇ, ਜੇ ਉਹ ਲੈ ਕੇ ਵੀ ਜਾਂਦੀਆਂ ਨੇ।
ਅੱਸ਼ਾ ਜੀ।
ਹਾਂ ਉਹਨਾਂ ਨੂੰ ਕਹਿਣਾ ਪੈਂਦਾ ਵੀ ਸਾਡੀ ਇੰਨੇ ਵਜੇ ਦੀ ਟੇਨ ਹੈ ਜੀ, ਮੁੜਨ ਵੇਲੇ।
ਅੱਛਾ ਜੀ ਅੱਛਾ
ਜੀ ਫਿਰ ਜਿਹੜੀ ਹੋਰ ਟ੍ਹੇਨ ਦਾ ਟਾਈਮ ਆਉਂਦਾ ਜੀ ਉਹ ਸਵਾਰੀ ਉਹ ਲੈ ਜਾਂਦੀ ਹੈ। ਵੀ ਜਿਹੜੀ ਨੇ ਚੜ੍ਹਨਾ ਹੁੰਦਾ ਵਾਪਸੀ ਹੁੰਦੀ ਹੈ।
ਅੱਛਾ ਜੀ
ਟਾਈਮ ਨਾਲ ਛੱਡ ਜਾਂਦੇ ਨੇ ਜੀ
ਅੱਛਾ ਜੀ
ਤੇ ਸਰਦਾ ਹੁੰਦੀ ਹੈ। ਜੀ ਆਪੋ ਆਪਦੀ ਜਿਹਨੇ ਦੱਸ ਵੀਹ ਪੰਜਾਹ ਪਾਉਣੇ ਨੇ ਬੱਸ ਦੇ ਵਿੱਚ ਗੱਲਾਂ ਰੱਖਿਆ ਹੋਇਆ ਹੈ।
ਅੱਛਾ ਜੀ
ਵੀ ਜਿਹਨੂੰ ਐ ਹੁੰਦਾ ਵੀ ਮੈਂ ਫਰੀ ਨਹੀ ਜਾਣਾ ਮੈਂ ਯਾਤਰਾ ਤੇ ਆਇਆ
ਹਾਂਜੀ ਹਾਂਜੀ
ਤੇ ਤਾਂ ਕਰਕੇ ਜੀ ਫਿਰ ਉਹ ਅਗਲਾ ਦਸ ਵੀਹ ਰੁਪਈਏ ਉਹ ਬੱਸ ਦੇ ਵਿੱਚ ਗੱਲਾ ਰੱਖਿਆ ਹੋਇਆ ਜਿਹੜਾ ਉਹਦੇ ਵਿੱਚ ਪਾਦਿੰਦੇ ਆ।
ਅੱਛਾ ਜੀ
ਹਾਂਜੀ ਗੁਰਦੁਆਰੇ ਬਹੁਤ ਜ਼ਿਆਦਾ ਜੀ ਸਾਨੂੰ ਤਿੰਨ ਦਿਨ ਲੱਗ ਗਏ ਘੁੰਮਣ ਤੇ
ਅਛਾ ਜੀ
ਜੀ ਏ ਸੀ ਬਸਾ ਵੀ ਜਾਂਦੀਆਂ ਨੇ ਗੱਡੀਆਂ ਵੀ ਜਾਂਦੀਆਂ ਨੇ।
ਅੱਛਾ ਜੀ ਫੇਰ ਤੁਸੀਂ ਪਹਿਆ ਦਰਸ਼ਨ ਕਰਕੇ ਆਏਓ ਜੀ
ਦਰਸ਼ਨ ਸਾਡੇ ਰੋਜ਼ ਬਹੁਤ ਵਧੀਆ ਹੁੰਦੇ ਤੇ ਜੀ ਸ਼ਾਮ ਸਵੇਰੇ
ਅੱਛਾ ਜੀ।
ਸੇਵਾ ਵੀ ਕਰਦੇ ਰਹੇ ਤੇ ਘੁੰਮਦੇ ਵੀ ਰਹੇ ਨਾਲ ਨਾਲ
ਚਲੋ ਵਧੀਆ ਗੱਲਾਂ ਇ।
ਹਾਂਜੀ ਸੇਵਾ ਕਰੀ ਅਸੀ ਦੋ ਦਿਨ ਫੇਰ ਅਸੀ ਘੁੰਮਣ ਨੀ ਗਏ ਜੀ ਜਦ ਫੇਰ ਅਸੀ ਸੇਵਾ ਕਰੀ ਹਾਂਜੀ। ਸਬਜ਼ੀ ਵਗੈਰਾ ਬਰਤਨ ਸਭ ਕਰੇ
ਅੱਛਾ ਜੀ।
ਹਾਂਜੀ ਫੇਰ ਵਧੀਆ ਬਾਜ਼ਾਰ ਵੀ ਦੇਖਿਆ।
ਅੱਛਾ ਜੀ। ਚਲੋ ਵਧੀਆ ਜੀ।
ਕਰਨਾ ਚਾਹੀਦਾ ਜੀ ਜਿਆਦਾ ਹੁਣ ਆਪਾਂ ਹੁਣ ਨੀ ਜਾਵਾਂਗੇ ਤਾਂ ਫਿਰ ਕੱਦ ਜਾਵਾਂਗੇ-
ਚਲੋ ਵਧੀਆ ਜੀ ਜਿੱਥੇ ਜਾਇਆ ਜਾਂਦਾ
ਹਾਂਜੀ। ਫੇਰ ਹੁਣ ਗੋਡੇ ਗੁਡੇ ਦੁਖਦੇ ਨੇ ਜੀ ਫੇਰ ਜੇ ਅੱਗੇ ਤੁਰਿਆ ਨੀ ਜਾਂਦਾ ਜੀ
ਹਾਂਜੀ -ਹਾਂਜੀ।
ਤਾਂ ਕਰਕੇ ਜੀ ਅਸੀ ਹੁਣ ਚਲੇ ਗਏ।
ਜੀ ਹਾਂ ਅਸੀਂ ਹੈਗੇ ਤੇ, ਤੀਹ, ਤੀਹ ਇਕੱਤੀ ਜਣੇ।
ਅੱਛਾ ਜੀ। ਚਲੋ ਵਧੀਆ ਵਧੀਆ ਸੰਗਤ ਨਾਲ, ਨਾਲੇ ਸੰਗਤ ਦੇ ਦਰਸ਼ਨ ਹੋ ਜਾਂਦੇ ਨੇ ਜੀ।
ਹਾਂ ਨਾਲੇ ਆਪਾਂ ਨੂੰ ਜਾਣ ਵੇਲੇ ਇਹ ਰਹਿੰਦਾ ਵੀ ਪਤਾ ਨੀ ਕਿਹੋ ਜਿਹਾ ਮਾਹੌਲ ਹੋਣਾ ਜੀ। ਸਾਨੂੰ ਪਹਿਲਾਂ ਡਰਾਈ ਗਏ, ਤੇ ਡਰਾਈ ਗਏ ਵੀ ਉੱਥੇ ਬਈਏ ਜ਼ਿਆਦੇ ਨੇ ਵੀ ਕੱਲਿਆ ਵਾ ਜਾਣ ਨੀ ਹੈਗਾ ਜੀ।
ਅੱਛਾ।
ਤੇ ਏਦਾਂ ਦੀ ਕੋਈ ਗੱਲ ਨੀ ਜੀ ਉੱਥੇ
ਅੱਛਾ ਜੀ।
ਹਾਂਜੀ। ਕੋਈ ਡਰ ਖਤਰੇ ਵਾਲੀ ਗੱਲ ਨਹੀਂ।
ਅੱਛਾ।
ਗੁਰੂ ਘਰ ਦੇ ਵਿੱਚ ਅੱਚੇ ਕਮਰੇ ਮਿਲਦੇ ਨੇ
ਅੱਛਾ ਅਛਾ ਆ ਅੱਛਾ
ਵਧੀਆ ਗੀਜਰ ਲੱਗੇ ਹੋਏ ਨੇ ਵਧੀਆ ਬੈਡ ਲੱਗੇ ਹੋਏ ਨੇ। ਉੱਥੋਂ ਤਾਂ ਆਉਣ ਨੂੰ ਜੀ ਇਹ ਨੀ ਕਰਦਾ ਜੀ। ਨਾ ਕੁਛ ਦਾ ਜੀ ਨਾ ਘਰੇ ਆਉਣ ਨੂੰ ਜੀਅ ਕਰਦਾ ਜੀ।
ਸਿਆਨਾ ਜੀ ਲੱਗ ਜਾਂਦਾ ਜੀ।
ਜੀਅ ਲੱਗਦਾ ਜੀ ਆਪਣੇ ਘਰ ਦੀ ਵੀ ਯਾਦ ਭੁੱਲ ਜਾਂਦੇ ਜੀ ਆਪਾਂ
ਅੱਛਾ ਜੀ। ਵੈਸੇ ਹੁਣ ਆਉਣਾ ਪੈਂਦਾ ਹਾਂ।
ਮਨ ਆਪਣਾ ਜਿਹੜਾ ਹੁੰਦਾ ਹੈ। ਜੀ ਉਹ ਗੁਰੂ ਵੱਲ ਹੋ ਜਾਂਦਾ ਨਾ ਜਿਆਦਾ
ਹਾਂਜੀ, ਹਾਂਜੀ।
ਆਪਣੇ ਕੁਛ ਨੀ ਯਾਦ ਰਹਿੰਦਾ ਜੀ।
ਹਾਂਜੀ।
ਤਾਂ ਕਰਕੇ ਜੀ। ਅਸੀਂ ਤਾਂ ਜੀ। ਜਾਈ ਜਾਂਦੇ ਹ ਪਹਿਲਾਂ ਹਜ਼ੂਰ ਸਾਹਿਬ ਜੀ ਜਾਏ ਆਏ ਤੇ
ਚਲੋ ਵਧੀਆ ਗੱਲਾਂ ਜੀ
ਹਾਂ ਹਜ਼ੂਰ ਸਾਹਿਬ ਜਾਣਾ ਪੈਂਦਾ ਜੀ ਠੰਡ ਵਿੱਚ
ਅੱਛਾ ਜੀ-
ਉੱਥੇ ਥੋੜੀ ਜਿਹੀ ਗਰਮੀ ਜਿਆਦਾ ਪੈਂਦੀ ਹੈ
ਅੱਛਾ ਜੀ
ਅਸੀਂ ਗਏ ਤੇ ਜੀ ਆਪਣੀ ਵਰਗੀ ਮੌਸਮ ਤੇ
ਠੀਕ ਆ ਉੱਥੇ ਕਿਵੇਂ ਮੌਸਮ ਦੀ ਖਣੀ
ਕਿੱਥੇ ਹਜ਼ੂਰ ਸਾਹਿਬ ਜੀ
ਨਾ ਜਿੱਥੇ ਹੁਣ ਗਏ ਸੀ
ਇੱਥੇ ਮੌਸਮ ਆਪਣੇ ਵਰਗੇ ਤੇ ਜੀ ਜਿਵੇਂ ਆਪਣੇ ਆਓਰੇ
ਅੱਛਾ ਜੀ ਅੱਛਾ
ਏ ਮੌਸਮ ਤੇ ਠੀਕ ਉੱਥੇ ਵੀ
ਹੂੰ
ਜਿਵੇਂ ਹੁਣ ਏਸੀ ਤਾਂ ਚੱਲਦੇ ਤੇ ਜੀ ਫੇਰ ਵੀ ਦਿਨ ਵੀ ਰਾਤ ਵੀ ਹਾਂਜੀ
ਅੱਛਾ ਤੁਾਨੂੰ ਗੱਡੀ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ
ਨਾਜੀ ਨਾ ਸਾਨੂੰ ਗੱਡੀ, ਟਰੇਨ ਦੇ ਵਿੱਚ ਜੀੇ
ਹਾਂਜੀ।
ਨਹੀਂ ਜੀ ਕੋਈ ਉਹ ਨਹੀਂ ਹੋਇਆ ਹੈਗਾ ਜੀ ਸਾਨੂੰ ਆਪਦੇ ਡੱਬੇ ਤੇ ਏ ਸੀਂ ਆਪਦੇ ਵਧੀਆ ਪਏ ਰਏ ਚਾਹੇ ਬਹਿ ਗਏ
ਅੱਛਾ
ਹਾਂਜੀ ਆਪਦੇ ਆਪਦੇ ਡੱਬਿਆਂ ਚ
ਹੁੰਦੇ ਹੈ ਅਸੀਂ ਸਹੀ
ਤੇ ਕੋਈ ਨ ਕਿਤੇ ਨੇ ਹੁਣ ਥੋੜ੍ਹਾ ਜੀ ਇੰਨਾ ਕ ਜੀ ਗਰਮੀ ਤਾਂ ਦੁਪਹਿਰੇ ਵੇਲੇ ਲਗਦੀ ਸੀ। ਥੋੜੀ ਜਿ ਜਦ ਦੁਪਹਿਰਾ ਹੋ ਜਾਂਦਾ ਸੀ ਸ਼ਾਮ ਸਵੇਰੇ ਵਧੀਆ ਮੌਸਮ ਹੋ ਜਾਂਦੀ ਸੀ ਉਦੋਂ
ਅੱਛਾ ਜੀ।
ਹਾਂਜੀ। ਤੇ ਥੋੜਾ ਜਿਹਾ ਆਏ ਵੀ ਮ ਟੈਮ ਕੱਢ ਕੇ ਜੀ ਮਾੜਾ ਜੇ ਠੀਕ ਜੇ ਦਿਨ ਨਾਲ ਚ ਆਪਾਂ ਜਾਈਏ ਫੇਰ ਵਧੀਆ ਗੱਲ ਹੈ।
ਅਛਾ ਜੀ। ਚਲੋ ਵਧੀਆ ਗੱਲ ਜੀ ਘੁੰਮੇ ਆਏ
ਸਾਰੇ ਬਈਏ ਜੀ ਉੱਥੇ ਪੰਜਾਬੀ ਕੋਈ ਨੀ ਹੈਗੇ। ਹਾਂਜੀ, ਜਿਹੜੀ ਸੰਗਤ ਆਪਣੀ ਜਾਂਦੀ ਹੈ, ਪੰਜਾਬ ਵੱਲੋਂ ਹੁਣ
ਹਾਂਜੀ।
ਗੁਰੂ ਘਰ ਦੇ ਵਿੱਚ ਤਾਂ ਜੀ ਸਾਰੇ ਪੰਜਾਬੀ ਨੇ।
ਅੱਛਾ ਜੀ।
ਤੇ ਜਿਹੜੇ ਉੱਥੇ ਹੁਣ ਬਈਏ ਨੇ, ਜੀ ਉਹਨਾਂ ਤੋਂ ਉਹ ਕੰਮ ਨੀ ਕਰਾ ਰਹੇ ਜੀ ਕੋਈ ਵੀ।
ਅੱਛਾ ਜ ਨਹੀਂ।
ਕੰਮ ਕਰਨਾ ਜੀ ਸਾਰਾ ਪੰਜਾਬੀਆਂ ਨੀ ਕਰਨਾ ਗਾ, ਪੰਜਾਬੀਆਂ ਨੇ ਖਾਣਾ ਬਣਾਉਣਾ।
ਅੱਛਾ ਜੀ।
ਕੱਟਣੀਆਂ ਸਾਰ ਸਾਰੀਆਂ।
ਅੱਛਾ ਜੀ -ਅੱਛਾ ਜੀ।
ਕਾਉਣਾ ਜਿਹੜਾ ਉਹ ਵੀ ਪੰਜਾਬੀਆਂ ਨੇ। ਪਾਉਣਾ ਜਿਹੜਾ ਬਰਤਨ ਸਾਫ਼ ਕਰਨੇ ਉਹ ਵੀ ਪੰਜਾਬੀਆਂ ਨੇ ਕਰਨੇ।
ਅੱਛਾ ਜੀ।
ਹਾਂ, ਬਈਏ ਹੈਗ ਅਗੇ ਨਹੀਂ ਜੀ। ਪਰ ਖਾਣਾ ਖਾ ਕੇ ਵਾਪਸ ਮੁੜੇ ਆਦੇ ਨੇ, ਤਾਂ
ਉਹ ਤਾਂ ਸਹੀ ਉਹ ਸੇਵਾ ਨੀ ਕਰਦਾ।
ਨਹੀਂ। ਜੀ ਉਹ ਕਰਨ ਵੀ ਨੀ ਦਿੰਦੇ ਤੇ ਉਹ ਕਰਦੇ ਵੀ ਨੀ ਹੈਗੇ।
ਬਸ।
ਉਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਜੀ।
ਅੱਛਾ ਜੀ।
ਉਹ ਕੰਮ ਤੋਂ ਹਟ-ਹਟ ਕੇ ਜੀ, ਉਹ ਸ਼ਾਮ ਨੂੰ ਫਿਰ ਖਾਣਾ ਖਾ ਕੇ, ਆਪਦੇ ਘਰ ਚਲੇ ਜਾਂਦੇ ਨੇ।
ਹਾਂਜੀ-ਹਾਂਜੀ।
ਉਹ ਥੋੜਾ ਜਿਹਾ ਜੀ ਮੀਟ ਮੱਛੀ ਵੱਧ ਖਾਂਦੇ ਨੇ ਜੀ ਉੱਧਰ।
ਅੱਛਾ ਤਾਂ ਹੀ ਨ ਸੇਵਾ ਤੇ ਲਾਉਂਦੇ ਹੋਣੇ ਜੇ
ਤਾਂ ਹੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ।
ਅੱਛਾ ਜੀ।
ਸ਼ਰਧਾ ਬਹੁਤ ਜ਼ਿਆਦਾ ਹੈ ਜੀ।
ਚਲੋ ਵਧੀਆ ਗੱਲ ਆ ਜੀ।
ਹਾਂਜੀ।
ਹੂੰ। ਉਹ ਅੰਬਰਸਰ ਨੀ ਗਏ ਜੀ ਕਦੇ।
ਹਾਂ ਜੀ ਅੰਬਰਸਰ ਤਾਂ ਵਾਧੂ ਵਾਰੀ ਜਾਇਆ ਹੈ ਜੀ ਅਸੀਂ।
ਅੱਛਾ ਜੀ, ਚਲੋ ਵਧੀਆ ਗੱਲ ਆ ਜੀ,
ਸਾਨੂੰ ਤਿੰਨ ਸਾਲਾ ਵਾਂਗੂ,
ਅੱਛਾ ਜੀ,
ਗਿਆ ਨੂੰ ਹੁਣ ਉਦੋਂ ਮੁੜ ਕੇ ਤਾਂ ਨਹੀਂ ਗਏ ਆਪਾਂ ਆਪਣੇ ਬੇਟੇ ਨੂੰ ਲੈ ਕੇ ਗਏ ਸੀ।
ਅੱਛਾ ਜੀ,
ਹਾਂ ਜੀ ਉਹ ਬਾਹਰ ਗਿਆ ਉਦੋਂ ਮੱਥਾ ਟਕਾ ਕੇ ਲਿਆ ਸੀ, ਅੰਭਰਸਰ
ਅੱਛਾ ਜੀ, ਚਲੋ ਵਧੀਆ ਜੀ,
ਹੋਰ ਜੀ ਹੋਰ ਤਾਂ ਬਸ, ਦੂਜੇ ਗੁਰਦੁਆਰੇ ਤਾਂ ਦੇਖ ਰੱਖੇ। ਠੀਟ ਨੇ ਗੇ ਸਾਰੇ ਹੋਰ,
ਅੱਛਾ ਜੀ,
ਹ ਹਾਂਜੀ ਇੱਕ ਹਿਮਾਚਲ ਵਾਲਾ ਰਹਿ ਗਿਆ ਜੀ ਉਹ ਦੇਖ ਨੀ ਸਕਦੇ।
ਉਹ ਕਿਵੇਂ ਐ ਜੀ,
ਉਹ ਜਹਾਜ਼ ਦੀ ਟਿਕਟ ਕਰਾ ਕੇ ਜਾਣੀ ਪੈਂਦੀ ਹੈ ਜੀ ਹਿਮਾਚਲ ਚ ਜਿਹੜਾ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ।
ਅੱਛਾ ਜੀ।
ਹਾਂਜੀ ਰਾਜਸਥਾਨ ਚ ਜੀ
ਇੱਕ ਨਨਕਾਣਾ ਸਾਹਿਬ ਵੀ ਦੇਖ ਲਿਆ ਜੀ ਤੁਸੀਂ ਨੇ
ਨਨਕਾਣਾ ਸਾਹਿਬ ਨੂੰ ਹਾਂਜੀ ਦੇਖ ਲਿਆ ਜੀ।
ਤੁਹਾਡਾ ਕਾਰਡ ਕੂਡ ਬਣਿਆ ਹੋਇਆ ਜੀ ਫਿਰ
ਨਾਂਜੀ
ਹਾਂਜੀ।
ਟ੍ਰੇਨ ਤੇ ਜਾਂਦੇ ਹਾਂ ਜੀ ਅਸੀਂ ਤਾਂ ਜਦ ਜਾਂਦੇ ਹਾਂ।
ਉੱਥੇ ਨਨਕਾਣਾ ਸਾਹਿਬ ਵੀ ਇ ਆਈਦਾ ਹੁੰਦਾ ਸੀ ਕੋਈ ਕਾਰਡ ਕੂਡ ਕਰਾ ਕੇ ਜਾਂਦੇ ਹੁੰਦੇ ਆ।
ਨਨਕਾਣਾ ਸਾਹਿਬ ਨੀ ਲਗਦਾ ਗਏ ਜੀ ਅਸੀਂ
ਅੱਛਾ ਜੀ।
ਹਾਂ ਉਥੇ ਨੀ ਗਏ ਜੀ
ਅੱਛਾ ਜੀ।
ਹਾਂਜੀ
ਠੀਕ ਹੈ ਜੀ।
ਹਾਂਜੀ‌
ਚਲੋ ਵਧੀਆ ਇਹਨੇ ਗੁਰਦੁਆਰੇ ਦੇਖਿਆ ਬਹੁਤ ਆ ਜੀ।
ਹਾਂਜੀ ਹਾਂ ਹੁਣ ਤੁਸੀਂ ਦੇਖੋ ਜੀ।
ਅਸੀਂ ਤਾਂ ਕੋਈ ਨਾ ਦੇਖ ਲਾਂਗੇ ਜੀ ਅਸੀਂ ਫਿਰ ਘਰੇ ਨੀ ਸਰਦਾ ਜੀ ਸਾਡਾ
ਠੀਕ ਠੀਕ ਹੈ ਜੀ ਓਕੇ ਜੀ।
ਠੀਕ ਹੈ ਜੀ ਓਕੇ।
ਓਕੇ।